ਹੈਲੋ, ਸਸ ਸ੍ਰੀ ਅਕਾਲ ਜੀ। ਹਾਂਜੀ, ਸੁਨਾਓ ਸਬ ਠੀਕ-ਠਾਕ?
ਹਾਂਜੀ ਸਾਡਾ ਠੀਕੈ, ਤੁਆਡਾ ਤਾਂ ਪਤਾ ਨੀ।
ਹਾਂਜੀ ਸਬ ਠੀਕੈ ਹੋਰ, ਤੁਸੀਂ ਕਿੱਥੇ ਗਏ ਸੀ ਕੁੱਮਨ?
ਹਾਂਜੀ ਗਏ ਸੀ, ਤੁਸੀਂ ਦੱਸੋ ਗਏ ਸੀ?
ਹਾਂਜੀ, ਆਪਾਂ ਤਾਂ ਮਾਲਦੇਵ ਤਕ ਗਏ ਸੀ ਦੇਰਾਦੂਨ। ਓਥੇ ਫੇਰ ਪੋਟਾ ਸੈਬ ਦੇ ਪੈਲੇ ਪੈਲੇ ਪੋਟਾ ਸੈਬ ਗਏ ਨੇ ਓਥੇ ਦਰਸ਼ਨ ਬੜੇ ਸੋਣੇ ਉਸ ਓਥੈ ਮੱਥਾ ਟੇਕਿਆ, ਲੰਗਰ ਛਕਿਆ ਓਥੇ ਉੱਥੇ ਲੰਗਰ ਛਕੇਆ ਓਰ ਥੋੜੇ ਜੇ ਫੋਟੋਆਂ ਖਿਚਵਾ ਕੇ ਦੇਹਰਾਦੁਨ ਚ ਗਏ। ਮਾਲ ਦੇਵਤਾ ਚ ਏਨੀ ਭੀੜ ਹਔਰ ਬੱਚੇਆਂ ਨਾਲ ਗਰਮੀ ਏਨੀ ਉੱਥੇ ਜਾ ਓਥੇ ਬੱਚੇ ਨਾਲ ਲੱਗੇਐ, ਮੈਗੀ ਖਾਦੀਐ, ਚਾਵਲ ਖਾਦੇ ਨੇ ਉੱਪਰ ਤੋਂ ਬਾਰਿਸ਼ ਆਗੀ।
ਏਨੀ ਬਾਰਸ਼ ਆਈ, ਏਨੀ ਬਾਰਸ਼ ਆਈ ਤੁਸੀ ਕਿੱਥੇ ਗਏ ਸੀ, ਤੁਸੀ ਕਿਥੇ ਗਏ ਸੀ?
ਅੰਬਰਸਰ, ਬਾਗਾਂ-ਬੋਡਰ। ਉਹ ਬਾਗਾਂ- ਬੋਰਡਰ। ਜ਼ਿਲਿਆਂਵਾਲਾ ਬਾਗ, ਪੁੱਤ ਕੀ-ਕੀ ਵੇਖਿਆ ਸੀ ਤੁਸੀਂ।
ਮੈਂ ਵੇਖਿਆ ਸੀ, ਮੈ ਤੇ, ਗੲੀ, ਮਿਊਜ਼ੀਅਮ ਹੈਗਾ ਏ ਬਹੁਤ। ਤਗੜਾ ਮਿਊਜ਼ੀਅਮ ਹੈਗਾ ਏ, ਉਹ ਜ਼ਿਲਿਆਂਵਾਲੇ ਬਾਂਗ ਦੇ ਅੰਦਰ।
ਹਾਂਜੀ ਪੁ ਤਾਂ ਹੈਗਾ ਆ, ਇਹ ਬੜਾ ਹੀ ਸੋਹਣਾ- ਸੋਹਣਾ ਮਿਊਜ਼ੀਅਮ ਹੈਗਾ, ਉੱਥੇ ਤੁਸੀ ਇਸ਼ਨਾਨ ਕੀਤਾ ਸੀ ਉੱਥੇ?
ਹਾਂਜੀ, ਕੀਤਾ ਸੀ।
ਉਥੇ ਹਾਂਜੀ।
ਹੋਰ ਦੱਸੋ, ਤੁਹਾਡੇ, ਵਿੱਚ ਜ਼ਰਾ ਉਹ?
ਮੇਰਾ ਫੋਨ ਗਿਰ ਗਿਆ ਸੀ।
ਹਾਂਜੀ, ਤੇ ਮੈਂ ਕਵਾ ਵਾਜ਼ ਕਿਉਂ ਆਂਦੀ ਪਈ ਐ।
ਫੋਨ ਫਿਸਲ ਗਿਆ ਸੀ, ਹੱਥਾਂ ਨਾਲ,
ਹੋਰ ਕੀ ਧਿਆਨ ਨਾਲ ਰੱਖਿਆ ਕਰੋ ਫੋਨ ਨੂੰ। ਮੈਨੂੰ ਪਤਾ ਜਦ ਫੋਨ ਨੀ, ਮੈਨੂੰ ਪਤਾ ਹੈ ਜਬ, ਫੋਨ ਗਿਰਦਾ ਹੈ ਨਾ, ਕਿਵੇਂ ਦਰਦ ਹੁੰਦੀ ਹੈ। ਹਮ
ਹੋਰ ਸੁਣਾਓ ਤੁਸੀ? ਹੋਰ ਕਿੱਥੇ ਗਏ ਸੀ ਘੁੰਮਣ ਕੀ-ਕੀ ਵੇਖਿਆ ਉੱਥੇ ਮੂਵੀ ਵੇਖੀ ਸੀ ਉੱਥੇ?
ਨਾ ਜੀ ਮੂਵੀ ਨੀ ਵੇਖੀ ਸੀ, ਤੁਸੀਂ ਵੇਖੀ ਸੀ?
ਹਾਂਜੀ ਵੇਖੀ ਸੀ, ਪਰ ਅੱਧੀ ਵੇਖੀ ਸੀ ਅੱਧੀ ਵੇਖੀ ਨੀ, ਸਭ ਵਧੀਆ। ਹਾਂਜੀ। ਹਾਂਜੀ ਖਾ ਅਸੀਂ ਖਾਣੀ ਐ, ਤੁਸੀਂ ਖਾ ਲੀ? ਕੀ ਐ,
ਹਾਂਜੀ ਖਾ ਲਿਤੀ ਐ, ਹਾਂਜੀ, ਔਲਮੋਸ਼ਟ। ਹਾਂਜੀ, ਹੈਂ, ਕਿਸੇ ਜਾਉ। ਹਾਂ, ਹੋਰ ਦੱਸੋ। ਹਾਂਜੀ ਤੁਸੀ ਸਕੂਲ, ਹਾਂਜੀ ਤੁਸੀ ਕੋਲੇਜ ਜਿੱ ਚ ਪੜਦੇ ਹੳ ਮੈਂ ਸੁਣਿਆ ਹੈਗੈ
ਹਾਂਜੀ।
ਹਾਂਜੀ, ਮੈਂ ਵੀ ਹਲੇ ੳ ਉਧਰ ਆਏ ਕੋਲੇਜ ਵੀ ਤੁਹਾਡਾ ਫਸਟ ਸੀਜਨ ਚੱਲਦਾ ਪਿਆ ਯਾਂ ਸੈਕਿੰਡ? ਅੱਛਾ ਜੀ।
ਹਾਂਜੀ। ਕਿੰਨੇ ਕਾਨੀ ਆਉਂਦੈ, ਤੁਸੀਂ ਕੋਲਜ ਚ ਈ ੳ ਨਾ?
ਹਾਂਜੀ ਕੋਲੇਜ ਚ ਆ।
ਹਾਂਜੀ-ਹਾਂਜੀ ਮੈਂ ਭੁੱਲ ਗਈ ਮੈਨੂੰ ਨੀਂਦ ਆਂਦੀ ਪਈ ਸੀ।
ਹੋ ਇਦੀ ਗਲਤੀ ਹੋ ਜਾਂਦੀ ਐ ਕੋਈ ਗੱਲ ਨੀਂ।
ਹਾਂਜੀ ਜੀ, ਹਾਂ ਮੈਂ ਤੇ ਐਵੇਂ ਬੈਠੀ ਆਂ ਆਇ ਵਾਂ ਖੇਡਣ ਗਿਆ ਸੀ ਹਾਲੇ
ਅੱਛਾ ਚੰਗੀ ਗੱਲ ਐ। ਨਈ।
ਸੇਕ ਸੂਕ ਪੀਂਦੇ ਓ?
ਹਾਂਜੀ ਚੰਗਾ ਹੁੰਦਾ ਸੇਹਤ ਕੇ ਲੀਏ।
ਹਾਂਜੀ ਤੁਸੀਂ ਪੀਂਦੇ ੳ ਨਾ ਤਾਂਈ ਚੰਗਾ ਹੈਗਾ।
ਕੋ ਕਿਹੜਾ ਸ਼ੇਕ ਤੁੂੰ ਚੰਗਾ ਲੱਗਦਾ ਐ।
ਮੈਨੂੰ ਤੇ ਉ ਬਨਾਨਾ ਸ਼ੇਕ ਉਰੀਔ ਸ਼ੇਕ ਚੋਕਲੇਟ ਵਾਲੇ ਸਾਰੇ ਸ਼ੇਕ ਚੰਗੇ ਲੱਗਦੇ ਨੇਂ
ਚੋਕਲੇਟ ਨੀਰਾ ਗੰਦ ਹੁੰਦਾ ਤੁਹਾਨੂੰ ਚੰਗਾ ਲੱਗਦਾ ਮੈਨੂੰ ਤਾਂ ਹੈਰਾਂਨੀ
ਨਈ ਪਰ ਕੀ ਕਰੇ ਜੇੜੇ ਜੇੜੀ ਮੂੰਹ'ਚ ਚੜੀ ਹੋਈ ਉਈ ਸਵਾਦ ਲੱਗਾ ਹੋਇਆ।
ਸਹੀ ਗੱਲ ਐ। ਸਾਰਿਆਂ ਦੇ ਆਪਨੇ-ਆਪਨੇ ਟੇਸਟ ਨੇਂ।
ਤੁਹਾਂਡਾਂ ਵੀ ਸਈ ਗੱਲ ਹੈਗੀ ਏ।
ਸਾਨੂੰ ਤਾਂ ਬਨਾਨਾ ਸ਼ੇਕ ਤੇ ਮੈਂਗੋ ਸ਼ੇਕ ਚੰਗਾ ਲੱਗਦੈ। ਨਈ ਸਾਰੇ ਤਾਂ ਮੈਂ ਵੀ ਪੀ ਲੈਂਦਾ ਪਰ ਚੰਗਾ ਮੈਨੂੰ
ਹਾਂਜੀ ਚੰਗਾ ਤੇ, ਉਈ ਲੱਗਦੈ ਬਨਾਨਾ ਸ਼ੇਰ, ਤੇ ਮੈਂਗੋ ਸੇਕ। ਹਾਂਜੀ। ਹੋਰ ਦੱਸੋ। ਹੋਰ ਦੱਸੋ ਐ ਤੁਹਾਡੇ ਵਿੱਚੇ ਕੋਨ ਆ ਗਿਆ ਈ।
ਤਾਂ ਬੋਲਣ ਲੱਗ ਗਿਆ ਹੈ।
ਹਾਂਜੀ ਕੱਟ ਬੋਲਦਾ, ਇਹਨੂੰ ਉਹ ਘੱਟ ਬੋਲਿਆ ਕਰੇ।
ਹਾਂਜੀ ਮੈਂ ਕਿਹਾ, ਘੱਟ ਬੋਲੇਗਾ। ਤੁਹਾਨੂੰ ਅੱਜ ਪਤਾ ਚੱਲਿਆ ਏ?
ਉਹ ਹਾਂਜੀ ਹਾਂਜੀ ਮੈਂ ਤੇ ਆਜ ਈ ਵੇਖਿਆ ਸੀ। ਪਰ ਇੱਥੇ ਜਾਂਦਾ ਪਿਆ ਸੀ।
ਅਸੀਂ ਕਿੱਥੇ ਏ ਹੈਨੇ ਪਾਪਾ ਦੇ ਨਾਲ ਆ ਪਾਪਾ ਦੇ ਨਾਲ, ਹਾਂਜੀ -ਹਾਂਜੀ- ਹਾਂਜੀ ਨਹੀਂ, ਹਾਂ ਸਾਜਨ ਨੀ ਏ, ਅੰਸ਼ ਜਾਨ ਏ।
ਅੱਛਾ ਸਾਰਿਆਂ ਨੇ ਜਾਣੇ ਹੋਏਗਾ ਫ਼ਿਰ ਤੇ। ਹਾਂਜੀ ਅੰਸ਼ ਨਾਮ ਏ। ਅੱਛਾ ਹਾਂਜੀ। ਅੱਛਾ ਜੀ- ਅੱਛਾ ਜੀ- ਅੱਛਾ ਜੀ। ਹੋਰ ਦੱਸੋ ਸਭ ਠੀਕ ਆ? ਹਾਂਜੀ।
ਸਭ ਠੀਕ। ਚੰਗਾ ਚੱਲਦਾ ਪਿਆ, ਬਸ ਚੱਲਦੀ ਪਈ ਹੈ ਜ਼ਿੰਦਗੀ ਕੱਟਦੀ ਪਈ ਹੈ ਮਜ਼ੇ 'ਚ ਆ।
ਹੋਰ ਦੱਸੋ ਕਿੱਧਰ ਵਾਂ? ਕੀ ਖਾਇਆ ਸੀ ਤੁਸੀਂ? ਖਾਣਾ ਕੀ ਖਾਇਆ ਸੀ?
ਹਾਲੇ ਤਾਂ ਵੀ ਖਾਣੀ ਏ, ਹੁਣੇ ਤਾਂ ਉਹ ਬੰਨਦੇ ਪਏ ਚੌਲ।
ਹਾਂਜੀ, ਵੈਸੇ ਗਰਮੀਆਂ ਦੇ ਵਿੱਚ ਚੌਲ ਚੰਗੇ ਹੁੰਦੇ ਨੇ। ਸਈ ਗੱਲ ਏ। ਹਾਂਜੀ। ਮੈਨੂੰ ਕੀ ਪਾ਼। ਹੋਰ ਦੱਸੋ ਆਲੂ ਖਰਾ। ਤੁਸੀਂ ਇੱਕ ਨਯਾ ਫੁੱਲ ਆਏ, ਪਹਿਲੀ ਵਾਰ ਸੁਣਿਆਂ ਮੈਂ ਤੇ। ਫ਼ਲ ਹੈਗਾ ਏ ਇੱਕ। ਉਹ ਠੀਕ ਰਹਿੰਦੇ ਆਲੂ ਬਖਾਰਾ।
ਆਲੂ ਬੁਖਾਰਾ। ਉਹਨੂੰ ਮੇਰੇ ਖ਼ਿਆਲ ਚ ਨਾ ਉਹਦਾ ਨਾਮ ਪਤਾ ਐਂਵੇਂ ਨਾਮ ਕੀ ਪਿਆ ਏ।
ਹਾਂਜੀ ਦੱਸੋਂ ਮੈਨੂੰ ਲੱਗਦਾ ਪਿਆ ਅੱਛਾ ਜੀ ਹਾਂਜੀ ਹਾਂਜੀ ਮੈਂ ਵੀ ਖੀਲਿਆ ਸੀ ਇੱਕ ਦੋ ਵਾਰੀ।
ਤੁਹਾਨੂੰ ਟੇਸਟੀ ਲੱਗੇਐ। ਹਾਂਜੀ ਸਭ ਠੀਕ। ਹਾਂ ਹੋਰ ਤੁਸੀਂ ਸੁਣਾਓ ਤੁਹਾਡੇ ਭਰਾ ਭਾ ਬੜੀਆਂ ਬਾਰੀਆਂਰੀ ਹਾਂਜੀ। ਠੀਕ ਹੈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਠੀਕ ਅਵਾਜ ਹੀ ਨਹੀ ਆਰੀ ਥੀ।